ਅ
ਹਾਂਜੀ ਕਿੱਦਾਂ?
ਹੈਲੋ, ਹਾਂਜੀ ਕਿਵੇਂ ਹੋ?
ਹੈਲੋ, ਵਧੀਆ ਸਤਿ ਸ੍ਰੀ ਅਕਾਲ, ਜੀ ਵਧੀਆ ਤੁਸੀਂ ਦੱਸੋ? ਵਧੀਆ -ਵਧੀਆ ਤੁਸੀਂ ਦੱਸੋ? ਹੋਰ ਕੀ, ਹਾਂਜੀ ਵਧੀਆ ਆ ਤੁਸੀਂ ਦੱਸੋ? ਹੋਰ ਕੀ ਕਰੀ ਆਂਦੇ ਸੀ?
ਜਹ ਕੁਸ਼ ਨਹੀਂ ਆ ਰੋਟੀ ਖਾ ਲਈ ਲਾਂ ਕੇ।
ਨਹੀਂ ਚਾਹ ਬਣਾਈ ਆ ਹਾਲੇ ਪੀਣੀ ਸੀਗੀ। ਹੁਣੀ ਸੁੱਤੀ ਪਈ ਸੀਗੀ, ਹੁਣੀ ਉੱਠੀ ਸੀਗੀ।
ਹੂੰ।
ਤੁਸੀਂ ਦੱਸੋ?
ਬਸ ਵਧੀਆ ਜੀ, ਠੀਕ -ਠਾਕ
ਗਰਮੀ ਵਾਲੀ ਐ, ਚਾਹ ਪੀਣ ਨੂੰ ਕਿਹੜਾ ਜੀਅ ਕਰਦਾ ਏ।
ਹਾਂਜੀ! ਉਹ ਠੰਡੀ ਚੀਜ਼ ਪੀ ਲਓ ਨਾ
ਠੰਡੀ ਚੀਜ਼ ਵੈਸੇ ਵੀ ਚਾਹ ਤੋਂ ਬਿਨਾਂ ਆਪਾਂ ਥੋਨੂੰ ਪਤਾ ਹੈਗਾ ਆਪਣੇ ਆਪਾਂ ਨੂੰ, ਜੂਸ ਵਗੈਰਾ ਨਹੀਂ ਹੁੰਣ, ਹੁਣ ਤਾਂ ਚਾਹ ਹੀ ਪੀਣੀ ਹੈ।
'ਤੇ
ਚਾਹ ਪੀਣੀ ਹੈ, ਫੇਰ ਬਸ ਥੋੜ੍ਹਾ ਜਿਹਾ ਐਕਟਿਵ ਹੋਵਾਂਗੀ।
ਠੀਕ, ਹੋਰ ਘਰ ਸਭ ਠੀਕ- ਠਾਕ
ਹਾਂਜੀ! ਵਧੀਆ ਤੁਸੀਂ ਦੱਸੋ
ਬਸ ਵਧੀਆ ਹੋਰ
ਗਰਮੀ ਬਾੜੀ 'ਚ ਤਾਂ ਕੋਈ ਤਿਉਹਾਰ ਵੀ ਨਹੀਂ ਆੰਦਾ ਜੇ ਆਇਆ ਵੀ, ਕਿਹੜਾ ਆਪਾਂ ਕਿਤੇ ਜਾਣਾ ਗਾ
ਹਾਂਜੀ! ਇਹ ਤਾਂ ਗੱਲ ਹੈ ਗੀ ਐ
ਹੋਰ ਦੱਸੋ
ਬਸ ਵਧੀਆ ਜੀ ਹੁਣ ਆਉਣਗੇ ਤਿਉਹਾਰ
ਹਾਂਜੀ ਹੁਣ ਆਉਣਗੇ ਬਸ ਆਹ ਥੋੜੇ ਇੱਕ ਟੈਮ ਨਾਲ ਮਹੀਨੇ ਜੇ ਲੰਘ
ਹਾਂਜੀ! ਜੁਲਾਈ ਚੱਲਦਾ ਪਿਆ ਵਾ ਅਗਸਤ ਸਤੰਬਰ, ਅਕਤੂਬਰ ਦੇ ਵਿੱਚ ਆਉਂਦੇ ਤਿਉਹਾਰ
ਹਾਂਜੀ-ਹਾਂਜੀ, ਤੇ ਫਿਰ ਥੋ
ਦੁਸਹਿਰਾ, ਦੀਵਾਲੀ ਦੀਵਾਲੀ ਵੀ ਜਿਆਦਾ ਵਧੀਆ ਲੱਗਦਾ, ਹਾਂਜੀ
ਓਕੇ ਦੀਵਾਲੀ ਵਧੀਆ ਲੱਗਦਾ, ਮੈਨੂੰ ਵੀ ਸਾਰੇ ਤਿਉਹਾਰਾਂ ਵਿੱਚ ਦੀਵਾਲੀ ਹੀ ਵਧੀਆ ਲੱਗਦਾ ਹੈਗਾ
ਹਾਂਜੀ, ਦੀਵਾਲੀ ਦੇ ਵਿੱਚ ਹੀ ਜਿਆਦਾ ਰੌਣਕ ਆਉਂਦੀ ਹੈ ਨਾ
ਹਾਂਜੀ ਉਦੋਂ ਸਾਰੇ ਜਾਣੇ ਮਤਲਬ ਆਏ ਖੁਸ਼ੀਆਂ ਵੀ ਵੰਡਦੇ ਆ ਇਹ ਆਪਣੇ ਮਤਲਬ, ਸਾਰਾ ਇਹਨੂੰ ਇੰਪੋਰਟੈਂਟ ਵੀ ਦਿੱਤੀ ਜਾਂਦੀ ਦੀਵਾਲੀ ਨੂੰ
ਹਾਂਜੀ।
ਇਸ ਦਿਨ ਲੋਕੀ ਖ਼ੋਸ਼ ਵੀ ਬਹੁਤ ਹੁੰਦੇ ਆ। ਇੱਕ ਦੂਜੇ ਨਾਲ
ਹਾਂਜੀ, ਰੌਣਕ ਵੀ ਜਿਆਦਾ ਹੁੰਦੀ
ਹਾਂਜੀ-ਹਾਂਜੀ।
ਹਾਂਜੀ, ਕਾੱਲ ਤੁਹਾਨੂੰ ਆ ਰਹੀ ਹੇ
ਹਾਂਜੀ ਹੋਰ ਦੱਸੋ ਫਿਰ, ਦੀਵਾਲੀ ਬਾਰੇ ਤੁਸੀਂ ਜਿ ਫੇਰ ਤੁਸੀਂ, ਕੀਤਾ
ਹਾਂਜੀ।
ਤੁਸੀਂ ਆਪਦੀ ਦੀਵਾਲੀ ਫਿਰ ਪਰ ਪਰਿਵਾਰ ਨਾਲ ਨੇ
ਹਾਂਜੀ ਪਰਿਵਾਰ ਨਾਲ ਵੀ, ਫਰੈਂਡ ਨਾਲ ਸੀ
ਓਕੇ
ਹਾਂਜੀ ਜ਼ਿਆਦਾਤਰ ਤਾਂ ਪਰਿਵਾਰ ਵਿੱਚ ਹੀ ਰਹਿ ਕੇ ਮਨਾਈ ਜਾਂਦੀ ਏ। ਫਰੈਂਡ
ਹਾਂਜੀ। ਹਾਂਜੀ।
ਫੇਰ ਦੀਵਾਲੀ ਦੀ ਰੌਣਕ ਜਿਆਦਾ ਹੁੰਦੀ ਹੈ ਇਸ ਕਰਕੇ ਲੋਕ ਗੁਰਦੁਆਰਿਆਂ ਚ ਲੋਕ ਜਾਂਦੇ ਸੀ। ਮਾਲਾ ਕਰਦੇ ਘਰਾਂ ਵਿੱਚ ਦੀਪਮਾਲਾ ਕਰਦੇ ਹਾਂ ਜੀ
ਇਸ ਦਿਨ ਤਾਂ ਲੋਕੀ ਰੰਗ ਬਿਰੰਗੇ ਕੱਪੜੇ ਪਾਉਂਦੇ ਆ। ਤੇ ਜਿੱਦਾਂ ਮਠਿਆਈਆਂ ਵਗੈਰਾ ਵੀ ਹੁੰਦੀਆਂ ਦੁਕਾਨਾਂ ਤੋਂ ਦੁਕਾਨਾਂ ਬਹੁਤ ਸੋਹਣੀਆਂ ਸਜਾਈਆਂ ਹੁੰਦੀਆਂ।
ਦੁਕਾਨਾਂ ਸਜਾਈਆਂ ਜਾਂਦੀਆਂ ਹਨ
ਅਲਗ ਹੋ ਸਜਾਏ ਹੁੰਦੇ ਆ ਹਾਂਜੀ ਤੇ ਲੋਕੀ ਵੀ ਇਸ ਗੁਰਦੁਆਰ ਵਿੱਚ ਹਾਂਜੀ ਦੀਵੇ ਜਗਾ ਕੇ ਆਉਂਦੇ ਆ। ਕਈ ਜਿਹੜੇ ਕੱਚੇ ਘਰ ਹੁੰਦੇ ਆ ਨਾ ਉਹ ਉਹ ਬਾਲੇ ਸੋਹਣੇ ਲੱਗਦੇ ਹੁੰਦੇ ਜਿਹੜੇ ਲੋਕੀ ਮਿੱਟੀ ਲਾ ਕੇ ਉੱਪਰ ਕੱਚੇ ਦੀਵੇ ਲਾਉਂਦੇ ਆ। ਉਹ ਮੈਨੂੰ ਬਹੁਤ ਪਸੰਦ ਆ ਉਹਨਾਂ ਵਿੱਚ ਵੀ ਹੁਣ ਤਾਂ ਅੱਜ ਕੱਲ ਕੱਚੇ ਘਰ ਤਾਂ ਹੈ ਹੀ ਨਹੀ ਹੈ।
ਹੈ ਈ ਨੀ ਹਾਂਜੀ ਪੱਕੇ ਘਰਾਂ ਦੇ ਵਿੱਚ
ਹਾਂਜੀ ਹੁਣ ਤਾਂ ਲੋਕੀ ਕਦੀ ਦੀਵੇ ਵੀ ਮਤਲਬ ਘੱਟ ਹੀ ਲਾਉਂਦੇ ਜੇ ਮੋਮਬੱਤੀਆਂ ਵੀ ਜ਼ਿਆਦਾ ਤਾਂ ਹੁਣ ਦੀਪ ਮਾਲਾ ਹੁੰਦੀ ਆ-
ਹਾਂਜੀ ਲੜੀਆਂ ਜਿਆਦਾ ਲਗਾ ਲੈਂਦੇ ਆ ਬਸ ਜਿਵੇ ਫਿਰ ਲਗਵਾਉਂਦੀ। ਪਕੌੜੇ ਬਣਾਉਂਦੇ ਲੋਕੀ ਘਰਾਂ ਦੇ ਵਿੱਚ।
ਹਾਂਜੀ।
ਦਿਵਾਲੀ ਨੂੰ। ਬਰੈਡ ਪਕੌੜੇ।
ਥੋਨੂੰ ਕੀ ਏਦੇ ਚ ਪਕੌੜੇ ਪਸੰਦ ਹੁੰਦੇ ਆ ਕਿ ਜ਼ਿਆਦਾਤਰ ਸਵੀਟ ਖਾਣਾ। ਵੈਸੇ ਵੀ ਜਦੋਂ ਐ ਸਟਿਪ ਹੁੰਦਾ ਗਾ ਕਿੰਨਾ ਕੁਛ ਘਰੇ ਖਾਣ ਨੂੰ ਆ ਜੀ। ਕੀ ਕਰਦਾ ਹੁਨਾ।
ਹਾਂ, ਜੀ ਨਹੀਂ ਕਰਦਾ ਫਿਰ ਸੋਚੀ ਦਾ ਮਿੱਠਾ ਖਾਈਏ। ਕੇ ਸਪਾਈਸੀ ਚੀਜ਼ ਖਾਈਏ।
ਤੁਸੀਂ ਵੀ ਫਿਰ ਹੱਟ ਚ ਹੁਨੀ ਆ ਘਰੇ ਚ।
ਹਾਂਜੀ ਜਗਾਈ ਦੇ। ਹੈਲੋ।
ਅਲੱਗ ਹਨਾ ਕੁੜੀਆਂ ਜਿੱਦਾਂ ਲਾਈਟਾਂ ਜਗਾਉਂਦੀਆਂ ਉਦਾ। ਤੇ ਫਿਰ ਮੋਮਬੱਤੀਆਂ ਰੱਖਦੀਆਂ ਜਗਾਉਂਦੀਆਂ ਤੇ ਫਿਰ। ਤੇ ਲੋਕੀ ਉਹਨੂੰ ਪੈਸੇ ਦਿੰਦੇ ਮਤਲਬ ਉਹਨੂੰ ਘਰ ਦੀ ਲੱਛਮੀ ਮੰਨ ਕੇ ਹਾਂਜੀ।
ਹਾਂਜੀ। ਹਾਂਜੀ ਹਾਂਜੀ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਦਾ ਜ਼ਿਆਦਾ ਹੁਣ ਤਾਂ।
ਹਾਂਜੀ। ਇਸ ਦਿਨ ਵੈਸੇ ਕਈ ਲੋਕੀ ਬਹੁਤ ਜ਼ਿਆਦਾ ਜੂਆ ਵਗੈਰਾ ਵੀ ਖੇਡਣ ਜਾਂਦੇ ਆ ਬਾਹਰ।
ਹਾਂਜੀ।
ਕਈਆਂ ਨੇ ਇਹਦੇ ਵਿੱਚ ਮਤਲਬ ਬੈਨੀਫਿਟ ਮਿਲਦਾ ਗਾ, ਸ਼ਾਇਦ ਕਹਿੰਦੇ। ਅਗਰ, ਪੈਸੇ ਇਦੇ ਵਿੱਚ ਬਣਦਾ ਗਿਆ ਇਸ ਦਿਨ।
ਹਾਂ ਇਹ ਵੀ ਬਹੁਤ ਲੋਕ ਜਾਂਦੇ ਆ ਖੇਡਣ। ਹੋਰ
ਇਹ ਮਤਲਬ ਦੁਸਹਿਰੇ ਤੋਂ ਬਾਅਦ ਮਨਾਇਆ ਜਾਂਦਾ ਨਾ ਵੀਹ ਦਿਨ।
ਹਾਂਜੀ ਵੀਹ ਦਿਨ ਬਾਅਦ ਹਾਂਜੀ ਦੀਵਾਲੀ ਆਉਂਦੀ ਆ।
ਬਹੁਤ ਟਾਈਮ ਉਡੀਕਦੇ ਰਹਿੰਦੇ ਜਦੋਂ ਦੀਵਾਲੀ ਆਉਂਦੀ ਐ, ਬਹੁਤ ਜ਼ਿਆਦਾ ਇੰਨਜੋਏ ਕਰਦੇ ਆ।
ਹਾ
ਤੁਸੀਂ ਕਦੇ ਮਤਲਬ ਜਿੱਦਾਂ ਪਰਿਵਾਰ ਤੋਂ ਇਲਾਵਾ ਕਦੇ ਬਾਹਰ ਜਾ ਕੇ ਮਨਾਈ ਆ ਦਿਵਾਲੀ।
ਨਹੀਂ ਕਿਤੇ ਨੀ ਗਈ, ਹਾਂਜੀ ਇਸ ਵਾਰੀ ਕਿਆ ਵੀ ਜਾਵਾਂਗੇ, ਹਾਂਜੀ।
ਕਿਉਂਕਿ ਮੈਂ ਤਾਂ ਮਨਾਈ ਸੀ ਇੱਕ ਵਾਰੀ। ਹੋਸਪਿਟਲ ਬਣਾਈ ਸੀਗੀ, ਮੈਂ ਉੱਥੇ ਜੋਬ ਕਰਦੀ ਸੀ ਉੱਥੇ ਮਨਾਈ ਸੀ ਫਰੈਂਡਸ ਨਾਲ। ਅਸੀਂ ਵੀ ਪਹਿਲਾਂ ਗੁਰਦੁਆਰੇ ਗਏ ਮੰਦਿਰ ਗਏ ਉੱਥੇ ਜਾ ਕੇ ਤੇ ਫਿਰ ਤੇ ਜਾ ਕੇ ਦੀਵੇ ਜਗਾਏ। ਤੇ ਫਰੈਂਡਸ ਨਾਲ ਫਿਰ ਆ ਕੇ ਬਹੁਤ ਇੰਨਜੋਏ ਕੀਤਾ, ਹਾਂਜੀ ਤੇ ਫਿਰ ਆ ਕੇ ਪਟਾਕ -ਕੇ ਚਲਾਏ ਉਸ ਦਿਨ ਤਾਂ ਪੇਸ਼ੈਂਟ ਵੀ ਨੀ ਕੋਈ ਵੀ ਆਇਆ ਸੀਗਾ। ਬਹੁਤ ਇੰਨਜੋਏ ਕੀਤਾ।
ਅੱਛਾ।
ਫਿਰ ਸਾਰਿਆਂ ਨੇ ਮਤਲਬ ਸਾਰੇ ਫਰੈਂਡਸ ਨੇ ਮਿਲ ਕੇ ਉੱਥੇ ਪਕੌੜੇ ਖਾਂਦੇ। ਸਵੀਟਸ ਖਾਦੇ ਵਾਧੂ ਚੀਜ਼ਾਂ ਮਤਲਬ ਖਾਣ ਨੂੰ ਮਿਲੀਆਂ ਸੀ ਉੱਥੇ, ਸਾਨੂੰ ਬਹੁਤ ਕੁੱਛ ਖਾਂਦਾ।
ਠੀਕ ਐ।
ਤੇ ਤੁਸੀਂ ਮਤਲਬ ਐਸ ਦਿਨ ਹਾਂਜੀ ਇਸ ਦਿਨ ਗੁਰਦੁਆਰੇ ਵਗੈਰਾ ਵਿੱਚ ਵੀ ਨੀ ਗਈ ਤਾਂ ਜਿਦੇ ਤੇ ਜਾਂਦੇ ਹੁੰਦੇ ਗੁਰਦੁਆਰੇ ਧਾਰਮਿਕ ਤੀਰਥਾਂ ਤੇ
ਹਾਂਜੀ-ਹਾਂਜੀ ਧਾਰਮ ਉੱਥੇ ਤਾਂ ਜਾਈਦਾ ਹਾਂਜੀ ਗੁਰਦੁਆਰੇ ਤਾਂ ਜਾਈਦਾ ਹਾਂਜੀ।
ਨਹੀਂ ਜਿੱਦਾਂ ਦੇ ਲੋਕੀ ਜਾਂਦੇ ਆ ਧਾਰਮਿਕ ਤੀਰਥਾਂ ਤੇ ਅਨੰਦਪੁਰ ਸਾਹਿਬ, ਅੰਮ੍ਰਿਤਸਰ ਉੱਥੇ ਦੀਵਾਲੀ ਮਨਾਉਣ ਤੁਸੀਂ ਗਏ ਆ ਕਦੇ ਉੱਥੇ ਵੀ ਫਿਰ ਤੁਸੀਂ ਉੱਥੋ ਦੀ ਦੀਵਾਲੀ ਦੇਖੀ ਆ।
ਨਈ, ਹਾਂਜੀ ਨਈ ਦੇਖੀ ਮੈ
ਓਕੇ ਮੈਂ ਤਾਂ ਗਈ ਹਾਂ ਵੈਸੇ ਉੱਥੇ ਵੀ ਬਹੁ ਵਾਰੀ, ਉੱਥੇ ਵੀ ਬਹੁਤ ਜ਼ਿਆਦਾ ਵਧੀਆ ਦੀਵਾਲੀ ਮਨਾਉਂਦੇ ਆ।
ਅੱਛਾ। ਠੀ
ਮਤਲਬ ਦੀਵਾਲੀ ਤਾਂ ਮਨਾਈ ਜਾਂਦੀ ਆ ਹਨਾ ਜਦੋਂ ਅਹ ਰਾਮ ਮਤਲਬ ਬਨਵਾਸ ਘੱਟ ਕੇ ਆਏ ਸੀ ਤਾਂਈਓ ਦੀਵਾਲੀ ਮਨਾਈ ਜਾਂਦੀ ਆ। ਤਾਂ ਕਰਕੇ ਉਦੋਂ ਤਾਂ ਲੋਕੀ ਮਤਲਬ ਘਿਓ ਦੇ ਘਿਓ ਦੇਸੀ ਘਿਓ ਨੀ ਹੁੰਦਾ, ਉਹਦੇ ਹਨਾ ਦੀਵੇ ਜਿਹੜੇ ਆਟੇ ਦੇ ਬਣਾ ਕੇ ਲਾਉਂਦੇ ਸੀ। ਹੁਣ ਤਾਂ ਆਪਣੇ ਪੱਕੇ, ਹੁਣ ਪੱਕੇ ਦੀਵੇ ਲਾਉਂਦੇ ਹਾਂਜੀ
ਤੇਲ ਦੇ ਹੀ ਲਗਾ ਦਿੰਦੇ ਹੁਣ ਤਾਂ ਹਾਂਜੀ, ਜ਼ਿਆਦਾ
ਪਹਿਲਾਂ ਤਾਂ ਏਦਾਂ ਹਾਂਜੀ ਮਨਾਈ ਜਾਂਦੀ ਸੀ ਹੁਣ ਤਾਂ ਲੋਕੀ ਪੱਕੇ ਦੀਵੇ ਲਾਉਂਦੇ ਆ ਤੇ ਮੋਵੱਤੀਆਂ ਕਈ ਤਾਂ ਦੀਵੇ ਵੀ ਲਾਉਂਦੇ ਆ, ਮੋਵੱਤੀਆਂ ਲਾ ਦਿੰਦੇ ਹੁਣ ਤਾਂ ਸਾਰਾ ਕੁੱਛ ਮਤਲਬ ਚੇਂਜ ਹੋ ਗਿਆ ਵਾ
ਚੇਂਜ ਹੋਇਆ-ਹੋਇਆ ਹਾਂਜੀ ਬਹੁਤ ਚੇਂਜ ਹੋਇਆ- ਹੋਇਆ ਹੁਣ ਤੱਕ ਸਾਰਾ ਸਿਸਟਮ।
ਕਈ ਵਾਰੀ ਅਕਤੂਬਰ ਮਹੀਨੇ ਦੇ ਵਿੱਚ ਆ ਜਾਂਦੀ ਆ, ਕਈ ਵਾਰੀ ਨਵੰਬਰ ਮਹੀਨੇ ਚ ਆਉਂਦੀ ਆ।
ਹਾਂਜੀ ਪਰ ਇਹ ਆਪਣੇ ਲਈ ਮਤਲਬ ਜਿਹੜਾ ਵੀ ਇਹ ਜਿਹੜਾ ਆਪਣੇ ਇੱਥੋਂ ਲਈ ਹਿੰਦੂਆਂ ਲਈ ਵੀ ਮਤਲਬ ਕਈ ਹਿੰਦੂ ਮੁਸਲਮਾਨ ਵੀ ਇਹਨਾਂ ਨੂੰ ਮਨਾਉਂਦੇ ਆ। ਇਹ ਪ੍ਰਸਿੱਧ ਹਾਂਜੀ ਇਹ ਪ੍ਰਸਿੱਧ ਤਿਉਹਾਰ ਆ ਆਪਣੇ ਲਈ
ਹਾਂਜੀ ਹਿੰਦੂ ਹਾਂਜੀ ਬਹੁਤ ਮਨਾਉਂਦੇ ਆ ਹਿੰਦੂ ਲੋਕ ਹੋਰ ਫਿਰ ਅਜ ਚਾਹ ਪੀਣੀ ਤੁਸੀਂ ਦੁਪਹਿਰ ਦੇ ਟਾਈਮ
ਹਾਂਜੀ- ਹਾਂਜੀ ਪੀਣੀ ਆ। ਤੇ ਹੋਰ ਫਿਰ ਤੁਸੀਂ ਦੀਵਾਲੀ ਵੇਲੇ ਹੋਰ ਕੀ ਕੁਛ ਕਰਦੇ ਹੁਨੇ ਆ ਫਿਰ ਘਰਾਂ ਦੀਆਂ ਸਫਾਈਆਂ ਵੀ ਕਰਦੇ ਹੁੰਨੇ ਆ ਤੁਸੀ ਤਾਂ ਪਹਿਲਾਂ ਸ਼ੁਰੂ ਕਰ ਹਾਂਜੀ ਪਹਿਲਾਂ ਸ਼ੁਰੂ ਕਰ ਦਿਨੇ ਲੋਕੀ ਤਾਂ
ਹਾਂਜੀ ਕਈ ਦਸ ਦਿਨ ਪਹਿਲਾਂ ਕਈ ਵੀਹ ਦਿਨ ਹੁਨ ਜੇਰੇ ਕਈ ਉਹ ਰੰਗ ਰੋਗਨ ਕਰਵਾਉਂਦੇ ਆ। ਸਫਾਈ ਉਹ ਤਾਂ ਮਹੀਨਾ ਪਹਿਲਾਂ ਹੀ ਲੱਗ ਜਾਂਦੀ ਸਫਾਈਆਂ ਕਰਨ
ਇਸ ਦਿਨ ਤਾਂ ਬਹੁਤ ਹਾਂਜੀ
ਹਾਂਜੀ ਇਹੀ ਤਿਉਹਾਰ ਸਾਰਿਆਂ ਤੋਂ ਵੱਡਾ ਮੰਨਿਆ ਜਾਂਦਾ।
ਬਹੁਤ ਟਾਈਮ ਵੇਟ ਕਰਨ ਤੋਂ ਬਾਅਦ ਬਹੁਤ ਮਤਲਬ ਵਧੀਆ ਇਹ ਤਿਉਹਾਰ ਮਨਾਇਆ ਜਾਂਦਾ।
ਹਾਂਜੀ।
ਮੈਂ ਤਾਂ ਵੈਸੇ ਵੀ ਆਵਦੀ ਫੈਮਿਲੀ ਨਾਲ ਘੱਟ ਹੀ ਮਨਾਇਆ ਮੈਂ ਤਾਂ ਜ਼ਿਆਦਾਤਰ ਬਾਹਰ ਹੀ ਮਤਲਬ ਮਨਾਇਆ ਹੈਗਾ ਹਾਂਜੀ
ਚਲੋ ਫਿਰ ਠੀਕ ਆ ਹਾਂਜੀ
ਅ ਹਾਂਜੀ ਠੀਕ ਆ ਥੈਂਕ ਯੂ
ਥੈਂਕ ਯੂ ਜੀ ਹਾਂ ਯੂ ਸੋ ਮੱਚ।
ਥੈਂਕ ਯੂ।
ਬਾਏ।
ਬਾਏ ਓਕੇ ਬਾ।
ਚੱਲ